ਹੈਲੋ
ਹੈਲੋ,
ਸਤਿ ਸ਼੍ਰੀ ਅਕਾਲ, ਭੈਣ ਜੀ।
ਸਸ ਸ੍ਰੀ ਕਾਲ, ਕੀ ਹਾਲ ਆ।
ਹਾਂਜੀ ਵਧੀਆ ਜੀ ਤੁਸੀਂ ਦੱਸੋ।
ਹਾਂ ਠੀਕ ਆ ਹੋਰ ਬੱਚੇ ਕਿਸਰਾ।
ਹਾਂਜੀ ਵਧੀਆ ਬੱਚੇ ਵੀ ਬਸ ਹੁਣ ਸਕੂਲੋਂ ਆਈ ਸੀ ਹੁਣੇ।
ਅੱਛਾ।
ਹੁਣ ਫਿਰ ਬੱਚਿਆਂ ਨੂੰ ਕੁਛ ਖਾਣ ਪੀਣ ਨੂੰ ਦੇਣਾ। ਬਸ ਥੋੜ੍ਹੇ ਟਾਈਮ ਤੱਕ ਦਿੰਦੀ ਹਾਂ।
ਦੁਪਹਿਰ ਦਾ ਹੀ ਹੁੰਦਾ ਰੋਟੀ ਦਾ।
ਹਾਂਜੀ-ਹਾਂਜੀ, ਹੁਣ ਇਹ ਨਾ ਕੱਪੜੇ ਵਗੈਰਾ ਫਸਟ ਦੇ ਵਿੱਚ ਆ, ਹੁਣ ਕੱਪੜੇ ਵਗੈਰਾ ਬਦਲ ਲੂਗੀ ਉਹਨਾ ਟਾਈਮ।
ਅੱਛਾ-ਅੱਛਾ।
ਤੇ ਫੇਰ ਆਉਣ ਮਤਲਬ ਸਕੂਲੋਂ ਆਉਣ ਸਾਰ ਫਿਰ ਟੀ ਵੀ ਲਾਉਣਾ, ਟੀ ਵੀ ਦੇਖੀ ਜਾਣਾ ਕਾਰਟੂਨ।
ਚੱਲ ਵਿਚਾਰੇ ਬੱਚਿਆਂ ਨੂੰ ਦੋ ਘੰਟਾ ਉਹ ਵੀ ਤਾਂ ਮਿਲਦਾ।
ਹਾਂਜੀ-ਹਾਂਜੀ
ਹੋਰ ਭਾਜੀ ਚਲ ਗੇ।
ਹਾਂਜੀ-ਹਾਂਜੀ
ਹੂੰ
ਤੇ ਹੁਣ ਟੀ ਵੀ ਦੇਖ ਕੇ ਫਿਰ ਥੋੜ੍ਹੇ ਟਾਈਮ ਤੱਕ ਮਤਲਬ ਫਿਰ ਕੁਝ ਖਾਓ ਪੀਓਗੀ ਨਹੀਂ ਟਿਊਸ਼ਨ ਨੀ ਮੈਂ ਬੱਚਿਆਂ ਨੂੰ ਪਾਇਆ।
ਅੱਛਾ-ਅੱਛਾ ਆਪ ਹੀ ਸਟੱਡੀ ਕਰਾਉਂਦੇ।
ਹਾਂਜੀ ਘਰੇ ਮੈਂ ਆਪ ਹੀ ਪੜ੍ਹਾ ਦਿੰਦੀ ਹਾਂ। ਫਿਰ ਆਏ, ਹਾਂਜੀ ਬਾਕੀ ਆਏ ਆ ਇੱਕ ਤਾਂ ਟਾਈਮ ਵੇਸਟ ਹੋ ਜਾਂਦਾ, ਇੱਕ ਗਰਮੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ। ਤੇ ਉਹਦਾ ਕਰਕੇ ਬੱਚੇ ਆਏ ਆ ਜੇ ਟਿਊਸ਼ਨ ਜਾਣਗੇ ਇੱਕ ਤਾਂ ਹਾਂਜੀ ਖਰਚਾ ਵਧੂਗਾ ਤੇ ਦੂਜਾ ਬੱਚਾ ਬੱਚਿਆਂ ਨੇ ਜਿਹੜਾ ਘਰੇ ਪੜ ਪੜ੍ਹਨਾ ਉਹੀ ਉੱਥੇ ਪੜ੍ਹਨਾ, ਉੱਥੇ ਆਏ ਆ ਮਸਤੀ ਕਰਕੇ ਆਏ ਜਾਂਦੇ ਆ ਬੱਚੇ।
ਹਾਂ ਇਹ ਤੇ ਹੈ ਕੱਲ ਬਾਰਿਸ਼ ਨੀ ਹੋਈ।
ਨਹੀਂ ਸਾਡੇ ਹੈ ਨੀ ਹਾਂਜੀ। ਸਾਡੇ ਤਾਂ ਇਹ ਪੂਰਾ ਤਪੀ ਜਾਂਦਾ ਇੰਨੀ ਗਰਮੀ ਆ। ਕੱਲ ਹਵਾ ਚੱਲਦੀ ਪਈ ਸੀਗੀ ਅੱਜ ਤਾਂ ਹੈਨੀ ਹੂੰ।
ਫੇਰ ਤੁਸੀਂ ਲਾਗੇ ਸ਼ਾਗੇ ਦੇ ਹੀ ਹੋ ਸਾਡੇ। ਸਾਡੇ ਵੀ ਗਰਮੀ ਨੀ ਬਹੁਤ ਪੈ ਰਹੀ।
ਹਾਂਜੀ ਬੌਤ ਜਾਦਾ। ਹਾਂਜੀ ਹਾਂ ਬਸ ਅੱਗੇ ਹੁਨਾ ਹੂੰ ਥੋੜੇ ਟੈਮ
ਬਾਰਿਸ਼ ਗਿਰ ਰਹੇ।
ਹਾਂਜੀ, ਉਹ ਇਸ ਟਾਈਮ ਮਤਲਬ ਆਹ ਮਹੀਨਿਆਂ ਦੇ ਵਿੱਚ ਹੋ ਜਾਂਦੀਆਂ ਨਾ ਚਾਲੂ ਤਾਂ ਹੀ ਤਾਂ ਜਿਹੜੇ ਇੱਧਰਲੇ ਪੰਜਾਬੀ ਲੋਕ ਆ ਜਿਹੜੇ ਹਜ਼ੂਰ ਸਾਹਿਬ ਜਾਂਦੇ ਨੇ ਉਹ ਫੇਰ ਮਤਲਬ ਆਹੀ ਮਹੀਨੇ ਦੇ ਵਿੱਚ ਜਾਂਦੇ ਆ ਨਾ ਮਈ ਜੂਨ ਅਹ ਜੂਨ ਜੁਲਾਈ ਦੇ ਵਿੱਚ ਉਹ ਤਾਂ ਠੰਡਾ ਹੋਏ ਹਾਂਜ ਜੀ ਉਹ ਤਾਂ ਠੰਡਾ ਹੋ ਜਾਂਦਾ ਨਾ।
ਹਾਂਜੀ ਅ ਸਾਡੇ ਵੀ ਕੱਲ ਇੱਥੇ ਨਾ ਮਾੜੀ ਜਿ ਠੰਡ ਜਿ ਪੈ ਗਈ ਸੀਗੀ। ਤੇ ਅੱਜ ਵੀ ਬੋਟ ਗਰਮੀ ਫੇਰ।
ਹਾਂਜੀ।
ਹ ਹੋਰ ਕੋਈ ਕੰਮ ਕੁਮ ਨੀ ਕਰਦੇ ਨਾ ਤੁਸੀ।
ਨਹੀਂ ਮੈਂ ਕਰ ਰਹੀ ਹਾਂ ਨਾਲ ਦੀ ਨਾਲ ਹਾਂਜੀ। ਥੋੜ੍ਹਾ ਬਹੁਤ ਕਰ ਲਈ ਦਾ। ਸਿਲਾਈ ਵਗੈਰਾ ਕਰ ਲਈ ਦੀ ਆ ਹਾਂਜੀ ਆ ਇਹ ਸੀਗਾ ਵੀ ਪਹਿਲਾਂ ਤੋਂ ਹੀ ਸੌਂਕ ਸੀ ਬਹੁਤ ਜ਼ਿਆਦਾ, ਮਤਲਬ ਫੈਸ਼ਨ ਡਿਜਾਇਨਿੰਗ ਦਾ, ਪਰ ਉਹ ਤਾਂ ਚਲੋ ਕੋਰਸ ਨਹੀਂ ਕੀਤਾ। ਤਾਂ ਹੁਣ ਘਰ ਦੇ ਵਿੱਚ ਹੀ ਰਹਿ ਕੇ, ਹੁਣ ਜਿਵੇਂ ਲੋਕ। ਸੂਟ ਸਮਾਉਂਦੇ ਆ, ਹਰ ਕੋਈ ਡਿਜ਼ਾਇਨ ਦੇ ਦਿੰਦਾ ਵੀ ਐਵੇਂ ਦਾ ਬਣਾਉਣਾ। ਫਿਰ ਉਹਦੇ ਨਾਲ ਕੀ ਹੈ ਵੀ, ਹੂੰ
ਡਿਜ਼ਾਇਨਰ ਚ, ਸੂਟ ਦੀ ਸਵਾਈ। ਡਿਜ਼ਾਇਨ ਦਾ ਇਹਦਾ ਸਾਰਾ, ਪਰ ਇੱਕ ਮੈਨੂੰ ਜ਼ਿਆਦਾ ਇਹਦੇ ਵਿੱਚ ਸੀ ਹੋਟਲ ਦਾ
ਹਾਂਜੀ
ਹੂੰ ਤੇ ਉਹਦੇ ਵਿੱਚ ਫੇਰ ਮੈਂ ਪੈ ਗਈ।
ਹਾਂਜੀ। ਤੇ ਅਂ ਵੀ ਚਲੋ ਜਹਨੂੰ ਜਹੜੀ ਚੀਜ਼ ਬਦ
ਹਾਂ ਕਿਹੜਾ ਕੰਮ ਪਸੰਦ ਹੋਵੇ।
ਹਾਂਜੀ। ਬਾਕੀ ਕੰਮ ਫਿਰ ਜਿਹੜਾ ਮਤਲਬ ਵਧੀਆ ਲੱਗੂ ਉਹਦੇ 'ਚ ਹੀ ਫਿਰ ਜ਼ਿਆਦਾ ਆਪ ਆਪਣਾ ਉਹ ਹੁੰਦਾ ਨਾ। ਵੀ ਆਪਾਂ ਮਨ ਲਾ ਕੇ ਕਰ ਸਕਦੇ ਹਾਂ ਨਹੀਂ ਦੂਜੀ ਚੀਜ਼ ਦੇ ਵਿੱਚ ਤਾਂ ਆਪਣਾ ਮਨ ਹੀ ਨਹੀਂ ਲੱਗਦਾ। ਹੁਣ ਜਿਵੇਂ ਲੋਕ ਕਹਿ ਦਿੰਦੇ ਆ ਵੀ ਆਹ ਡਿਜ਼ਾਇਨ ਪਾਉਣਾ ਆਹ ਪਾਉਣਾ ਟਾਈਮ ਤਾਂ ਚਲੋ ਲੱਗ ਜਾਂਦਾ ਪਰ ਸਿੱ ਖਣ ਨੂੰ ਕੁਛ ਮਿਲਦਾ ਫਿਰ ਹੱਥ ਦੀ ਸਫਾਈ ਵਧੀ ਜਾਂਦੀ ਆ। ਤੇ ਹੋਰ ਦੱਸੋ ਤੁਸੀਂ?